ਹਾਂਜੀ ਹਾਂਜੀ ਹੋਰ ਠੀਕ ਉਹ
ਹਾਂਜੀ ਮੈਂ ਜ ਮੈਂ ਅੰਬਾਲੇ ਤੋਂ ਗੱਲ ਕਰ ਰਹੀ ਹਾਂ ਹਾਂਜੀ ਦੱਸੋ
ਅੱਛਾ ਹੋਰ ਮੈਂ ਯਮੁਨਾ ਨਗਰ ਜਗਾਧਰੀ ਤੋਂ ਗੱਲ ਕਰ ਰਿਹਾ ਵਾਂ
ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਹੋਰ ਵ ਵਧੀਆ
ਹਾਂਜੀ ਸ ਬਹੁਤ ਸਭ ਬਹੁਤ ਵਧੀਆ ਹੋਰ ਤੁਸੀਂ ਕੀ ਕਰਦੇ ਹੋ ਅੱਜ ਕੱਲ੍ਹ
ਮੈਂ ਬਸ ਅੱਜ ਕੱਲ ਕੁਛ ਨੀ ਹੁਣ ਰਸੋਈ ਚ ਕੰਮ ਕਰਕੇ ਬਾਹਰ ਹੀ ਆਈ ਹਾਂ
ਅੱਛਾ ਠੀਕ ਹੈ ਤੇ ਕਿ ਕਿਸ ਬਾਰੇ ਗੱਲ ਕਰਨੀ ਇਸਦੀ
ਬਸ ਤੁਸੀਂ ਸੁਣਾ ਬੱਚਿਆਂ ਦੀਆਂ ਛੁੱਟੀਆਂ ਤੇ ਛੁੱਟੀਆਂ ਮੈਂ ਕੁਛ ਨਹੀਂ ਸੀ ਕਿ ਬੱਚਿਆਂ ਛੁੱਟੀਆਂ ਹੋ ਗਈਆਂ ਸਕੂਲ ਦੀਆਂ ਤੇ ਤੁਸੀਂ ਹੁਣ ਕੀ ਮਤਲਬ ਬੱਚਿਆਂ ਨੂੰ ਥੇ ਭੇਜਣਾ ਚਾਹੁੰਦੇ ਓ।
ਅੱਛਾ ਠੀਕ ਐ, ਅਕ ਐਕਚੁਲੀ ਨਾ ਮੇਰੇ ਮੇਰੇ ਘਰ ਨਾ ਮੇਰਾ ਆਪਣਾ ਸੱਕਾ ਭਰਾ ਹੈਗਾ ਵੱਡਾ ਰੋਹਿਤ ਨਾਮ ਹੈਗਾ ਇਨ੍ਹਾਂ ਦਾ।
ਹਾਂਜੀ।
ਤੇ ਫੇਰ ਇਨ੍ਹਾਂ ਦਾ ਮੁੰਡਾ ਹੈਗਾ ਮੈਂ ਸੋਚ ਰਿਹਾ ਵਾਂ ਕਿ ਮੈਂ ਉਹਨੂੰ ਮੈਂ ਨਾ ਇੰਗਲਿਸ਼ ਸਪੀਕਿੰਗ ਦਾ ਕੋਰਸ ਕਰਾਵਾਂ ਕਿਉਂਕਿ ਮੈਂ ਵੀ ਇੰਗਲਿਸ਼ ਦਾ ਟੀਚਰ ਆਂ ਨਾ।
ਅੱਛਾ ਅੱਛਾ।
ਹਾਂਜੀ। ਤੇ ਫੇਰ ਮੈਂ ਨੇ ਵੀ ਕਾਫ਼ੀ ਉਹ ਵੈਲ ਇੰਗਲਿਸ਼ ਆਉਂਦੀ ਐ ਮੈਨੂੰ ਇਸ ਕਰਕੇ ਮੈਂ ਸੋਚਿਆ ਕਿ ਆਪਣੇ ਉਹ ਭਰਾ ਦੇ ਮੁੰਡੇ ਨੂੰ ਮੈਂ ਸਿਖਾਵਾਂ।
ਅੱਛਾ, ਨਹੀਂ ਮੈਂ ਤਾਂ ਨੀ ਮੇਰੀ ਟੁਟ ਰਹਿਵੇ ਮੈਂ ਉਨੂੰ ਪਿਛਲੇ ਮਹੀਨੇ ਇੰਗਲਿਸ਼ ਦੇ ਕੋਰਸ ਸਿਖਾਇਆ ਇੱਕੋ ਮਹੀਨਾ ਕਰਾਇਆ ਹੁਣ ਤਾਂ ਮੈਂ ਛੁਡਵਾ ਦਿੱਤੀ ਐ, ਪਰ ਥੋੜਾ ਜੇਹਾ ਨਾ ਲੱਗਿਆ ਨੀਂ ਇੰਪਰੂਵ ਹੈ ਨੀ ਉਹਦੇ ਚ
ਅੱ ਅੱਛਾ, ਠੀਕ ਐ ਤੇ ਤੁਹਾਨੂੰ ਆਉਂਦਾ ਥੋੜਾ ਬਹੁਤ ਤੁਸੀਂ ਕੀਤਾ।
ਨਹੀਂ ਮੈਂ ਤਾਂ ਨੀ ਕੀਤਾ ਦਾ ਬਟ ਮੈਂ ਕੁੜੀਆਂ ਵਿੱਚ ਚਾਂਦੀ ਸੀ ਮੇਰੀ ਗੁੜੀਆਂ ਕਰ ਲਏ ਬਸ ਥੋੜਾ ਬਹੁਤ ਸਿੱਖੀ ਹੈਵੇ।
ਹਾਂ
ਕਿੱਥੇ ਹੋਰ ਹੀ ਸੋਚਦੀ ਵੀ ਸਵੀਮਿੰਗ ਕਲਾਸਿਸ ਪਾਦਾਂ
ਹਾਂਜੀ ਸਹੀ ਕਹਿੰਦੇ ਪਏ ਔ ਨਹੀਂ ਨਹੀਂ ਐ ਵੈਸੇ ਉਹ ਬਹੁਤ ਹੀ ਵਧੀਆ ਗੱਲ ਹੈਗੀ ਐ, ਐਕਚੁਲੀ ਨਾ ਜਦੋਂ ਕੁੜੀ ਕੋਈ ਮੁੰਡਾ ਜਦੋਂ ਟੈਨ ਕਲਾਸ ਚ ਹੋ ਜਾਂਦਾ ਨਾ ਤਾਂ ਉਹਨੂੰ ਨਾ ਪੇਪਰ ਦੇਣ ਚ ਆਸਾਨੀ ਹੁੰਦੀ ਐ ਤੁਸੀਂ ਸਹੀ ਕਹਿੰਦੇ ਪਏ ਔ ਇ ਗੱਲ
ਤੁਸੀਂ ਅੱਜ ਕਲ ਕੀ ਕਰ ਰਹੇ ਓ।
ਮੈਂ ਬਸ ਕੁਛ ਨੀ ਆਪਣਾ ਉਹ ਇੰਗਲਿਸ਼ ਸਪੀਕਿੰਗ ਦਾ ਕੋਰਸ ਕਰਵਾਣਾ ਬੱਚਿਆਂ ਨੂੰ। ਹਾਂਜੀ ਜੀ, ਮੈਂ ਵੀ ਬੜੀ ਪ੍ਰੈਕਟਿਸ ਕੀਤੀ ਪਿਛਲੇ ਹਾਂਜੀ ਪਿਛਲੇ ਦੋ ਸਾਲ ਤੋਂ ਮੈਂ ਵੀ ਪੜ੍ਹਾਈ ਕਰ ਕਰ ਰਿਹਾ ਵਾਂ ਤੇ ਵੀ ਹੁਣ ਮੈਂ ਆਪ ਹੀ ਟੀਚਰ ਬਣ ਗਿਆ ਵਾਂ ਇੰਗਲਿਸ਼ ਦਾ।
ਨਹੀਂ ਮੈਂ ਤਾਂ ਪਾਇਆ ਸੀ ਛੇ ਕੁ ਮਹੀਨੇ ਹੁਣ ਤਾਂ ਛੋੜ ਕੇ ਕਿਤੇ ਹੋਰ ਪਾਤਾ ਹੁਣ ਤਾਂ ਮੈਨੂੰ ਫਿਰ ਕਹਿੰਦੀ ਵੀ ਕਹਿੰਦੀ ਮੰਮਾ ਪਾ ਦੋ ਮੈਂ ਕਿਹਾ ਨਹੀਂ ਕਿਤੇ ਹੋਰ ਪਾਵਾਂਗੀ ਹੁਣ ਮੈਂ ਉਹਨੂੰ
ਹਾਂਜੀ ਐਕਚੁਲੀ ਨਾ ਅੱਜ ਕੱਲ੍ਹ ਨਾ ਟੀਚਰ ਵੀ ਬੜਾ ਪੈਸਾ ਲੈਣ ਲੱਗ ਗਏ ਨੇ ਤੁਹਾਨੂੰ ਪਤਾ ਈ ਐ। ਢਾਈ-ਢਾਈ ਹਜ਼ਾਰ ਰੁਪਏ ਪਰ ਮੰਥ ਲੈਂਦੇ ਨੇ ਉਹ
ਅੱਛਾ।
ਤੇ ਤੁਸੀਂ ਕਿੱ ਕਿੱਥੇ ਪਾਉਣ ਦੀ ਸੋਚਦੇ ਪਏ ਹੋ
ਮੈਂ ਤਾਂ ਹੁਣ ਸੋਚ ਰਹੀ ਕੋਈ ਇੰਗਲਿਸ਼ ਕਲਾਸਿਸ ਚ ਪਾਵਾਂਗੀ ਹੁਣ ਮੈਂ ਪਿਛਲੀ ਵਾਰੀ ਤਾਂ ਐ ਨ ਲੋਕਲ ਹੀ ਪਾਤਾ ਸੀ ਇਹਨੂੰ ਮੈਂ ਹੁਣ ਨੀ ਲੋਕਲ ਪਾਣਾ ਹੁਣ ਬਾਹਰ ਪਾਵਾਂਗੇ
ਅੱਛਾ ਠੀਕ ਹੈ ਬਾਹਰ ਮਤਲਬ ਕਿੱਥੇ ਸ਼ਹਿਰ ਤੋਂ ਤੁਸੀਂ ਅੰਬਾਲਾ ਰਹਿੰਦੇ ਹੋ ਅੰਬਾਲਾ ਤੋਂ ਵੀ ਦੂਰ ਕਹਿ ਰਹੇ ਹੋ ਅੰਬਾਲਾ ਦੇ ਵਿੱਚ
ਨਹੀਂ ਨਹੀਂ ਲੋਕਲ ਹੈ ਲੋਕਲ ਹੀ ਮਾਲ ਮਤਲਬ ਨਾ ਪਹਿਲੇ ਆਪਣੇ ਪੜੋਸ ਤੇ ਪਾਇਆ ਸੀ ਨਾ ਮੈਂ ਪੜੋਸੀਆਂ ਚ ਪਾਇਆ ਸੀ ਨਾ ਲੋਕ ਮਤ ਤਾਂ ਘਰ ਦੇ ਕੋਲ ਹੀ ਆਂਟੀ ਬ ਕੁੜੀ ਸੀ ਉਹਪਣਾਉਂਦੀ ਹੈ ਤੇ ਹੁਣ ਸੋਚ ਜ ਉਹ ਟੀਚਰ ਕੋਲ ਪੜ੍ਹਾਵਾਂ ਜੋ ਵਸਈ ਹੋਈ ਕੰਮ ਕਰਦੇ ਨੇ ਇੰਗਲਿਸ਼ ਸਪੀਕੀਂ ਰਾਹੀਂ
ਅੱਛਾ ਠੀਕ ਹੈ ਚਲੋ ਬਹੁ ਬਹੁਤ ਦੀ ਹੈ ਤੇ ਫੇਿਰ ਤੁਸੀਂ ਦੇਖੋ ਸਭ ਤੋਂ ਵੱਡਾ ਪੁਆਇੰਟ ਮੈਂ ਖੁਦ ਇੰਗਲਿਸ਼ ਦਾ ਟੀਚਰ ਰਹਿਗਾ ਵਾਂ ਤੇ ਤੁਸੀਂ ਮੇਰੇ ਤੋਂ ਕਿਉ ਨੀ ਪ ਪੜਵਾਉਂਦੇ
ਤੁਸੀਂ ਦੂਰ ਵੀ ਤੇ ਰਹਿੰਦੇ ਹੋ ਨਾ ਭੇਜ ਨਹੀਂ ਸਕਦੇ
ਹਾਂ ਨਹੀਂ ਆਨਲਾਈਨ ਹਾਂਜੀ ਨਹੀਂ ਵੈਸੇ ਉਹ ਫਲਾਈਨ ਵੀ ਹੈਗੇ ਨੇ ਔਨਲਾਈਨ ਵੀ ਹੈਗੇ ਨੇ ਮੈਂ ਉਹ ਹਾਂਜੀ ਮੈਂ ਔਨਲਾਈਨ ਵੀ ਕਰਉਦਾਵਾਂ ਬੱਚਿਆਂ ਨੂੰ
ਅੱਛਾ ਅੱਛਾ ਕੋਈ ਗੱਲ ਨੀ ਦੇਖ ਲਾ ਗੀ ਮੈ। ਮੈਨੂੰ ਦੱਸ ਦੇਣਾ
ਹਾਂਜੀ
ਹੋਰ ਬਸ ਉਹ ਵਧੀਆ ਵੀ ਸਵੀਮਿੰਗ ਕਲਾਸ ਵੀ ਕਾਫੀ ਅੱਛੀ ਆ ਮੇਰੇ ਰਹਿਵੇ ਉਹਨਾਂ ਦੇ ਬੱਚੇ ਜਾਂਦੇ ਪੈਦੇ ਨੇ ਉਹਨਾਂ ਦੇ ਬੱਚੇ
ਅੱਛਾ ਨਹੀਂ ਅੱਜ ਕੱਲ੍ਹ ਨਾ ਹਾਂਜੀ ਅੱਜ ਕੱਲ੍ਹ ਨਾ ਸਵਿਮਿੰਗ ਪੂਲ ' ਨਾ ਬੜਾ ਹੀ ਤੁਹਾਨੂੰ ਪਤਾ ਹੀ ਹੈ ਕੈਮੀਕਲ ਇਤਨਾ ਪਾਉਂਦੇ ਨੇ ਉਹ ਹਾਂਜੀ ਤੁਸੀਂ ਇਸ ਬਾਰੇ ਚ ਕੀ ਕਹਿੰਦੇ ਹੋ ਸਵੀਮਿੰਗ ਪੂਲ ਚ ਜੋ ਇਤਨਾ ਸਾਰਾ ਕੈਮੀਕਲ ਪਾਉਂਦੇ ਨੇ ਉਹ ਮਤ ਪਾਣੀ ਨੂੰ ਸਾਫ਼ ਕਰਨ ਲਈ ਤੁਹਾਨੂੰ ਪਤਾ ਪਤਾ ਹੀ ਹੋਏਗਾ ਸਭ ਕੁਝ
ਕੋਈ ਹੱਟ ਨਾ ਪਾਣੀ ਚ ਰਹਿਣਾ ਹੁੰਦਾ ਵੈ ਇੱਕ ਦੋ ਘੰਟੇ ਤਾਂ ਗੱਲ ਸਾਰੀ ਹੁੰਦੀ ਵਧਆ
ਜੀ ਜੀ
ਹਾਂਜੀ ਇੱਕ ਦੋ ਘੰਟੇ ਦੀ ਗੱਲ ਸਾਰੀ ਹੈ ਬੱਚਾ ਪੜ੍ਹ ਲਿਆ ਬਸ ਵਧੀਆ ਹੀ ਏ ਪੁੱਛ ਰਹੀ ਸੀ ਮੈਂ ਕਿਹਾ ਫੋਨ ਪੁੱਛਾਂ ਕਿ ਬੱਚਿਆਂ ਛੁੱਟੀਆਂ ਪੈ ਗਈਆਂ ਨੇ ਹੁਣ ਤਾਂ ਵੈਸੇ ਵੀ ਕਿਸੇ ਕੋ ਛੁੱਟੀਆਂ ਪੈ ਕੇ ਜੋ ਜ਼ਿਆਦਾ ਤੰਗ ਕਰਦੇ ਨੇ ਘਰ ਬਹਿ ਕੇ
ਜੀ ਜੀ ਸਹੀ ਕਹਿੰਦੇ ਹੋ, ਦੇਖੋ ਹੁਣ ਤਾਂ ਗਰਮੀਆਂ ਹੈਗੀ ਤੁਹਾਨੂੰ ਪਤਾ ਹੀ ਪੂਰਾ ਇੱਕ ਹੁਣ ਪੂਰਾ ਇੱਕ ਮਹੀਨੇ ਦੀ ਛੁੱਟੀਆਂ ਪੈਣਗੀਆਂ ਹੁਣ ਬੱਚੇ ਤਰ੍ਹਾਂ ਤੰਗ ਕਰਦੇ ਨੇ ਤੇ ਕਿਉਂ ਨਾ ਅਸੀਂ ਆਪ ਹੀ ਇਹ ਦੇ ਲਈ ਟੀਚਰ ਬਣ ਜਾਈਏ ਇਹ ਨੂੰ ਐਕਟੀਵਿਟੀ ਕਰਵਾਈਏ ਤੁਸੀਂ ਕੀ ਸੋਚਦੇ ਹੋ ਇਹਦੇ ਬਾਰੇ ਦੱਸੋ ਜ਼ਰਾ
ਐਕਟੀਵਿਟੀ ਤਾਂ ਸਾਡੇ ਕੋਲ ਹੋ ਨੀ ਸਕਦੇ ਅਸੀਂ ਆਪ ਰਸੋਈ ਚ ਵਿਹਲੇ ਹੋਵਾਂਗੇ ਤੇ ਐਕਟੀਵਿਟੀ ਕਰਾਵਾਂਗੇ ਨਾ
ਨਾ ਉਹ ਅੱਜ ਕੱਲ ਤਾਂ ਲੇਡੀਜ਼ ਦਾ ਕੰਮ ਹੀ ਤੁਹਾਨੂੰ ਪਤਾ ਹੀ ਹੈ ਹਮ ਬਿਜ਼ੀ ਰਹਿੰਦੀਆਂ ਨੇ
ਹੋਰ ਹੁਣ ਮੈਂ ਹੁੰਦੇ ਇਹ ਡੇਢ ਵੱਜ ਗਿਆ ਵ ਹੁਣ ਰਸੋਈ ਚ ਬਾਹਰ ਨਿਕਲੇ ਆ ਹੁਣ ਦੁਪਹਿਰ ਦੀ ਰੋਟੀ ਏ ਹੁਣ ਕਿ ਬੱਚਿਆਂ ਦਾ ਕੀ ਕਰੀਏ ਫਿਰ ਇਹ ਚੰਗਾ ਬੱਚੇ ਬਾਹਰ ਹੀ ਠੀਕ ਨੇ ਪੈਸੇ ਦੇਦੀ ਬੱਚੇ ਕਰ ਲੈਣਾ ਘਰ ਦੇ ਅੰਦਰ ਤਾਂ ਕੁਛ ਨੀ ਕਰ ਸਕਦੇ ਆ
ਜੀ ਜੀ ਸਹੀ ਗੱਲ ਹੈ
ਹਂ ਹਾਂਜੀ ਹੋਰ
ਅਗਰ ਆਪਣੇ ਬੱਚਿਆਂ ਨੂੰ ਕਰਵਾਉਂਦੇ ਹੋ ਤਾਂ ਇਹ ਤੁਸੀਂ ਕੀ ਸਿਖਾਣਾ ਚਾਹੁੰਦੇ ਆ ਸਵੀਮਿੰਗ ਪੂਲ ਜਾਂ ਟੈਨਿਸ ਜਾਂ ਫੁੱਟਬੋਲ
ਮੈਂ ਤਾਂ ਫਿਰ ਆਪਣੇ ਬੱਚਿਆਂ ਨੂੰ ਇੰਗਲਿਸ਼ ਕੋਰਸ ਦਾ ਹੀ ਬੈਨੀਫਿਟ ਦਵਾਂਗੀ ਇਹ ਅੱਛਾ ਹੋਵੇ ਜਾਂ ਫਿਰ ਸਵੀਮਿੰਗ ਦਾ
ਹਾਂ ਕੇ ਠੀਕ ਹੈ ਮੇਰੀ ਭੈਣ ਦਾ ਮੁੰਡਾ ਹੈਗਾ ਉਹ ਜਾਂਦਾ ਸਵੀਮਿੰਗ ਪੂਲ ਉਹਨੇ ਨਾ ਮਹੀਨੇ ਦੀ ਮੈਂਬਰਸ਼ਿਪ ਲੈ ਰੱਖੀ ਜੇ ਹਾਂਜੀ
ਅੱਛਾ ਦੇਖਨੇ ਆਂ ਫਿਰ ਕੀ ਕੋਛ ਸਲਾਹ ਬਣਾਉਦੇ ਆਂ ਏਦੇ ਪਾਪਾ ਆਂਦੇ ਨਾ ਪਾਪਾ ਨਾਲ ਗੱਲ ਅਗੇ ਪੁੱਛੇਨ ਆਂ
ਸਈ ਕੈਂਦੈ ਨੇ ਔ ਨਈ-ਨਈ ਪੁੱਛਾਨਾ ਚਾਈਦੈ ਜਰੂਰ, ਜਰੂਰ ਕਰਵਾਓ ਅੱਗੇ ਜਾ ਕੇ ਏਨਾਂ ਨੂੰ ਹੈਲਪ ਮਿਲਦੀ ਐ ਬੜੀ ਹੋਰ ਕੀ
ਹਾਂਜੀ-ਹਾਂਜੀ, ਤੇ ਤੂ ਤੁਹਾਡਾ ਭਤੀਜਾ ਕੀ ਕਰਦਾ ਪਿਆ ਵੈ? ਤੁਹਾਡਾ ਭਤੀਜਾ ਕੀ ਕਰ ਰਿਆ?
ਔ ਭਤੀਜਾ ਔ ਬਸ ਸਕੂਲ ਜਾਂਦੈ ਹੁਨ ਤੁਹਾਨੂੰ ਪਤਾ ਈ ਛੁੱਟੀਆਂ ਔ ਪਈਏ ਦੇ ਨੇ ਤੇ ਸਾਡੇ ਘਰ ਆਪਣਾ ਛੋਟਾ ਸਵੀਮਪੂਲ ਹੈੈਗਾ ਉੱਥੇ ਈ ਪੂਰਾ ਦਿਨ ਨਾਂਦੇ ਰੇਂਦੇ ਨੇ, ਮਸਤੀਆਂ ਕਰਦੇ ਰੇਂਦੇ ਨੇ ਹੋਰ ਕੀ। ਆ ਹਾਂਜੀ
ਆਹ ਸਾਡੇ ਤੇ ਸਾਡੇ ਮੇ ਤੇ ਮਾਰੇ ਰਿਲੇਸ਼ਨ ਚ ਈ ਫਾਰਮ ਹਾਊਸ ਬਨਿਆ ਦਾ ਔਥੇ ਬੱਚੇ ਖੇਡ ਲੈਂਦੇ ਨੇ ਹੁਨ ਦੂਰ ਬੜੀ ਏ ਨਾ ਤੇ ਬਾਰ ਬੱਚਿਆਂ ਨੂੰ ਲਜਾਇਆ ਨੀ ਜਾਂਦਾ ਵਾਰ-ਵਾਰ ਬੱਚੇ ਜਾ ਨੀਂ ਨਾ ਸਕਦੇ ਏਨੀ ਹੈ ਵੇ ਇੱਕ, ਇੱਕ ਕਿਲੋਮੀਟਰ ਦਾ ਰਸਤਾ ਈ ਹੈ ਈ ਐ।
ਅਛਾ ਇੱਕ ਕਿਲੋਮੀਟਰ ਇੱਕ ਕਿਲੋਮੀਟਰ ਤਾਂ ਜਾਦਾ ਦੂਰ ਹੋਂਦਾ ਈ ਨੀਂ ਵੈਸੇ ਵੀ ਸ਼ਾਅਦ ਪੱਚੀ-ਤ੍ਰਿ ਕਿਲੋਮੀਟਰ ਹੋਣੈ
ਹਾਂ ਹੋ ਸਕਦੈ
ਹੂੰ
ਇੰਨਾ ਮੈਨੂੰ ਪਤਾ ਨੀ ਨਾ ਹੈ ਜੈਣਸ ਲੋਕ ਕਾਰ ਚਲਾ ਲੈਂਦੇ ਤੇ ਲੈ ਜਾਂਦੇ ਨੇ
ਹਾਂ, ਸਈ ਕੇਂਦੇ ਵੀ ਅੱਜ ਕੱਲ ਤਾਂ ਜੈਣਸ ਦੇ ਕੋਲ ਵੀ ਟਾਈਮ ਨੀ ਹੈਗਾ ਤਾਨੂੰ ਪਤਾ ਈ ਹੈਗਾ।
ਆਪਣੇ ਆਸਤੇ ਤਾਂ ਟਾਈਮ ਕੱਢ ਈ ਲੈਂਦੇ ਨੇ ਲੇਡੀਸ ਆਸਤੇ ਟੈਮ ਕੱਢਨਾ ਔਨਾ ਨੂੰ ਮੁਸ਼ ਕੀ ਲੱਭਦਾ ਪਇਆ ਐ
ਹੂ ਸਹੀ ਕਹਿੰਦੇ ਪਏ ਉਹ ਕੰਮ ਕਰ ਦਾ ਸੁਣਾਓ ਤੁਹਾਡੇ ਹਸਬੈਂਡ ਕੀ ਕੀ ਕਰਦੇ ਨੇ ਅੱਛਾ ਜੀ ਕੀ ਕਰਦੇ ਨੇ ਕਿਹੜਾ ਬਿਜਨਸ
ਉਹਨਾਂ ਦੀ ਆਪਣੀ ਫੈਕਟਰੀ ਹੈ ਬਸ ਲੋਟੇ ਬਣਾ ਲੈਂਦੇ ਨੇ ਜੱਗ ਬਣਾ ਲੈਂਦੇ
ਅੱਛਾ ਅੱਛਾ ਅੱਛਾ ਬਹੁਤ ਵਧੀਆ ਗੱਲ ਹੈ ਅੱਜ ਕੱਲ ਤਾਂ ਅੱਜ ਕੱਲ੍ਹ ਤਾਂ ਸ਼ਾਇਦ ਕੰਮ ਹੀ ਨਹੀਂ ਹੋਣਾ ਗਰਮੀ ਕਰਕੇ
ਆਹ ਕੰਮ ਕੁੁੰਮ ਤੇ ਹੈ ਨੀ ਹੁਣ ਜਿਹੜਾ ਬੰਦ ਦਾ ਕੰਮ ਉਹ ਆਪੇ ਹੁਣ ਬਾਹਰ ਹੀ ਰਹਿੰਦੇ ਹੀ ਨੇ ਥੋੜਾ ਬਹੁਤ ਤੇ ਕਰ ਹੀ ਲੈਂਦੇ ਨੇ ਤੁਸੀਂ ਕੀ ਕੰਮ ਕਰਦੇ ਹੋ
ਮੈਂ ਤੁਹਾਨੂੰ ਦੱਸਿਆ ਮੈਂ ਇੰਗਲਿਸ਼ ਸਪੀਕਿੰਗ ਦਾ ਕੋਰਸ ਕਰਵਾਉਦਾ ਵਾ ਇਹੀ ਮੇਰਾ ਬਿਜਨਸ ਹੈਗਾ ਹੂ ਬਾਕੀ ਮੇਰੇ ਡੈਡੀ ਬਾਕੀ ਮੇਰੇ ਡੈਡੀ ਦੀ ਬਿਜਨਸਮੈਨ ਹੈ ਹੈਗੇ ਨੇ ਦੀ ਇਹ ਫੈਕਟਰੀ ਹੈਗੀ ਹੈ ਬਾਕੀ ਮੇਰਾ ਤਾਂ ਅਲੱਗ ਹੀ ਕੰਮ ਹੈਗਾ ਤੁਹਾਨੂੰ ਪਤਾ ਹੀ ਹੈ ਹਾਂਜੀ ਹਾਂਜੀ ਹੋਰ ਦੱਸੋ
ਬਸ ਵਧੀਆ
ਬਸ ਕਾਮਵਾਲੀ ਉਹਨੇ ਹੁਣ ਨ ਉਹਨੇ ਘਰੇ ਗਈ ਦੀ ਹੈ ਕੰਮ ਵਾਲੀ ਵੀ ਬੜਾ ਪਰੇਸ਼ਾਨ ਕਰਦੀ ਹੈ ਤੁਹਾਨੂੰ ਪਤਾ ਹੀ ਹੋਏਗਾ ਤੁਸੀਂ ਲਗਾਏ ਦੀ ਹੈ ਕੰਮ ਵਾਲੀ
ਅਸੀਂ ਲਾਾਈ ਤੇ ਹੋਏ ਬ ਸਾਡੇ ਕੰਮ ਵਾਲੀ ਆਜ ਆਈ ਨਹੀਂ
ਅੱਛਾ ਜੀ ਇਹ ਦੋ ਵੱਜ ਕੇ ਨੇ ਹੁਣ ਤੱਕ ਨਹੀਂ ਆਈ
ਨਹੀਂ ਆਈ ਹਾਲ ਤ ਕੰਮ ਵਾਲੀ ਨਹੀਂ ਆਈ
ਹੂ ਕੰਮ ਵਾਲੀ ਲਗਾਉਣਾ ਵੀ ਬੜਾ ਜ਼ਰੂਰੀ ਹੁੰਦਾ ਹੈ ਸਾਡੇ ਘਾਹ ਤੋਂ ਲੇਡੀਜ਼ ਤੁਹਾਨੂੰ ਪਤਾ ਹੀ ਹੈ ਮੰਮੀ ਜੀ ਹੈਗੇ ਨੇ ਥੋੜੇ ਉਹ ਕਮਰ ਕੁਮਰ ਦਰਦ ਹੁੰਦੀ ਹੈ ਤੇ ਕੰਮ ਵਾਲੀ ਅੱਜ ਕੱਲ ਕੰਮ ਵਾਲੀ ਤੇ ਬੜੇ ਨਖਰੇ ਹੈਗੇ ਨੇ ਤੈਨੂੰ ਦਸ ਪਤਾ ਹੀ ਹੋਣਾ ਹੈ
ਅ ਹਾਂ ਸਾਡੀ ਕੰਮ ਆਜ ਆਈ ਨਹੀਂ, ਝਾੜੂ ਪੋਚੇ ਅਸੀ ਆਪ ਲਾਏ ਨੇ
ਅੱਛਾ ਅੱਛਾ ਜੀ
ਗਾਏ ਨੇ
ਲਗਾਏ ਨੇ ਝਾੜੂ ਪੋਚੇ
ਅੱਛਾ ਤੇ ਤੁਹਾਡੀ ਕੰਮ ਵਾਲੀ ਕਿੰਨੇ ਕਿੰਨੇ ਰੁਪਏ ਲੈਂਦੀ ਹੈ
ਸਾਡੇ ਕੰਮ ਲੈਂਦੀ ਪੰਦਰਾਂ ਸੋਲਾਂ ਸੌ ਰੁਪਏ ਲੈਂਦੇ ਆ
ਅੱਛਾ ਜੀ ਮਤਲਬ ਕਿ ਦਿਨ ਚ ਡੇਲੀ ਆਉਂਦੀ ਹੈ ਉਹ ਡੇਲੀ ਪੋਚੇ
ਨਹੀਂ ਨਹੀਂ ਨਹੀਂ ਡੇਲੀ ਡੇਲੀ ਤਾਂ ਨਹੀਂ ਆਉਂਦੀ ਇੱਕ ਵਾਰੀ ਆਉਂਦੀ ਬਸ ਚੱਲ ਬਹੁਤ
ਅੱਛਾ, ਅੱਛਾ ਚਲੋ ਵਧੀਆ ਗੱਲ ਹੈ, ਹੂੰ ਚਲੋ ਵਧੀਆ ਗੱਲ ਹੈ ਸਾਡੇ ਘਰੇ ਦੋ- ਦੋ ਹਜ਼ਾਰ ਬੁਲਾਂਦੀ ਹੈ।
ਅੱਛਾ। ਸਾਡੇ ਪਹਿਲੇ ਸੋਲਾਂ ਸੌ ਲੈਂਦੀ ਸੀ, ਹੁਣ ਉਹਨੇ ਅਠਾਰਾਂ ਸੌ ਕਰ ਲਏ ਨੇ ਬਾਹਰੋਂ ਵੀ ਸਾਰੀ ਜਗ੍ਹਾ ਸਾਫ਼ ਕਰਦੀ ਹੈ ਨਾ
ਓਕੇ- ਓਕੇ, ਠੀਕ ਹੈ, ਠੀਕ ਹੈ। ਤੁਹਾਡੇ ਇਹ ਤਾਂ ਉਹ ਸਾਡੇ ਕੋਲ ਦੋ ਹਜ਼ਾਰ ਰੁਪਏ ਲੈਂਦੀ ਹੈ, ਇੱਕ- ਇੱਕ ਦਿਨ ਨੀਚੇ ਕਰਦੀ ਹੈ ਇੱਕ ਦਿਨ ਉੱਪਰ ਕਰਦੀ ਹੈ।
ਅੱਛਾ।
ਹੂੰ ਉਹ ਕਦੇ ਉਹ ਕਦੇ ਕਦੀ ਆਉਂਦੀ ਹੈ ਕਦੀ ਕਦੀ ਨਹੀਂ ਆਂਦੀ। ਦੀ।
ਤੇ ਨਹੀਂ ਬਸ ਆਪਣੇ ਆਪ ਕੀਤਾ ਸਾਰਾ ਕੰਮ
ਉਹ ਅੱਛਾ ਜੀ।
ਹਾਂਜੀ।
ਹੂੰ, ਚਲੋ ਵਧੀਆ ਗੱਲ ਹੈ, ਹੋਰ ਦੱਸੋ ਨਵੀਂ ਤਾਜ਼ੀ
ਨਵੀਂ ਤਾਜ਼ੀ ਤੇ ਕੁਛ ਨੀ ਬੱਚਾ ਦੇਖ ਇਹਨੇ ਕੀ ਕਰ ਦੇਣਾ।
ਹੁਣ ਬੱਚੇ ਕਿੱਧਰ ਨੇ ਤੁਹਾਡੇ ਹੈਲੋ,
ਵਾਜਮਾਂ
ਅੱਛਾ ਤੋਪ ਤੇ ਖੇਲਦੇ ਪਏ ਨੇ ਹੈ।
ਮਾਰਦੇ ਪਏ ਨੇ ਪਤਾ ਨੀ ਬਾਹਰ ਹੀ ਖੇਡਦੇ ਪਏ ਲੋਬੀ ਚ
ਅੱਛਾ, ਚਲ ਚਲੋ ਫਿਰ ਦਸ ਮਿੰਟ ਹੋ ਗਏ ਨੇ ਚਲੋ ਮੇਰੀ ਮੰਮੀ ਜੀ ਬੁਲਾਂਦੇ ਪਏ ਨੇ ਮੈਂ ਚੱਲਣਾ ਠੀਕ ਹੈ ਫਿਰ ਫਿਰ ਕਦੀ ਗੱਲ ਕਰਾਂਗੇ ਹਾਂ, ਚਲੋ ਠੀਕ ਹੈ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।